ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਠੀਕ ਹੋ ਹਾਂਜੀ ਹਾਂਜੀ ਜੀ ਮੈਂ ਵੀ ਬਹੁਤ ਵਧੀਆ ਹਾਂ ਨਹੀਂ ਉਹ ਨਾ ਪੜੋਸੀ ਬੋਲ ਰਹੇ ਨੇ ਬਸ ਐਵੇਂ ਨਾਲ ਘ ਹੈਗਾ ਉੱਥੋਂ ਦੀ ਆ ਰਹੀ ਹੈ ਆਵਾਜ਼ ਹੁਣ ਠੀਕ
ਹਾਂਜੀ ਹਾਂਜੀ
ਠੀਕ ਏ ਮੈਂ ਬਸ ਵੈਸੇ ਹੀ ਫਰੀ ਹੋਈ ਸੀ ਹੁਣੇ ਹੈ ਰੋਟੀ ਰੋਟੀ ਖਾ ਕੇ ਮੈਂ ਚੱਲ ਤੁਹਾਡੇ ਨਾਲ ਹੈਨਾ ਕੁਛ ਡਿਸਕਸ ਕਰ ਲੈਂਦੀ ਆ ਟੋਪਿਕ ਵਗੈਰਾ ਨਾ ਜਿਵੇਂ ਜੋਬ ਵਗੈਰਾ ਕੱਲ੍ਹ ਦੇ ਦੋ ਦੋ ਤਰੀਕੇ ਦੀ ਹੈ ਨਹੀਂ ਹੈ ਨਾ ਪ੍ਰਾਈਵੇਟ ਜੋਬ ਗਰਮੈਂਟ ਜੋਬ ਹਨਾ ਦੋ ਤਰੀਕੇ ਦੀ। ਤੇ ਤੁਹਾਡੇ ਮੁਤਾਬਿਕ ਕਿਹੜੀ ਬੈਸਟ ਹੈਗੀ ਜ਼ਿਆਦਾ ਮਤਲਬ
ਦੇਖੋ ਤਾਂ ਦੇਖੋ ਜਾ ਤਾਂ ਪ੍ਰਾਈਵੇਟ ਕਰ ਲਓ ਪ੍ਰਾਈਵੇਟ 'ਚਾਹੇ ਤੁਹਾਨੂੰ ਆਪਣਾ ਮੰਨ ਲਓ ਤੁਸੀਂ ਪ੍ਰਾਈਵੇਟ ਜੋਬ ਕਰੋਗੇ ਤੁਹਾਡੀ ਇੱਕ ਸੈਲਰੀ ਆਪਣਾ ਇੱਕ ਲਿਮਿਟ ਵਿੱਚ ਰਹਿ ਕੇ ਮੰਨ ਲਓ ਹੁਣ ਤੁਸੀਂ ਵੀਹ ਹਜ਼ਾਰ ਤੋਂ ਸ਼ੁਰੂ ਕੀਤੀ ਐ ਤੁਹਾਡੀ ਮਤਲਬ ਇੱਕ ਦੋ ਸਾਲ ਤਿੰਨ ਸਾਲ ਵੀਹ ਹਜ਼ਾਰ ਰਹੇਗੀ ਅਗਰ ਤੁਹਾਡੇ ਚ ਕੋਈ ਸਕਿੱਲ ਹੋਈ ਕੋਈ ਹੁਨਰ ਹੋਇਆ ਫੇਰ ਵਧਾਣਗੇ ਤੁਹਾਡੀ ਸੈਲਰੀ ਐਵੇਂ ਨੀ ਵਧਾਣਗੇ ਹੋਰ ਆਪਣਾ ਇਹ ਵੀ ਇਹ ਮੰਨ ਲਓ ਕੋਈ ਪ੍ਰਾਈਵੇਟ ਜੋਬ ਕੋਈ ਆਪਣੀ ਮਤਲਬ ਮਨ ਲਾ ਕੇ ਜੋਬ ਨੀ ਕਰਦਾ ਮੰਨ ਲਓ ਕੋਈ ਆਪਣਾ ਮਤਲਬ ਹੰਡਰਡ ਪਰਸੈਂਟ ਤੇ ਸੋਚਿਆ ਹਰ ਬੰਦਾ ਮੈਂ ਹੰਡਰਡ ਪਰਸੈਂਟ ਹੀ ਜਾਵਾਂ ਦੋ ਪਰ ਜਿਹੜੇ ਉਹ ਮੈਨੇਜਰ ਵਗੈਰਾ ਹੁੰਦੇ ਨੇ ਨਾ ਜੋਬ ਦੇ ਉਹ ਆਪਣੇ ਆਪਣਾ ਕਈ ਵਾਰ ਬੰਦੇ ਨੂੰ ਫਾਇਰ ਵੀ ਕਰ ਦੇਂਦੇ ਨੀ ਕਾਲ ਵੀ ਦਿੰਦੇ ਨੇ ਵਿੱਚ ਹੀ ਕੋਈ ਮਤਲਬ ਪੱਕੀ ਨੀ ਹੁੰਦੀ ਨਾ ਪ੍ਰਾਈਵੇਟ ਜੋਬ।
ਬਿਲਕੁਲ। ਪ੍ਰਾਈਵੇਟ ਜੋਬ ਦੇ ਕੋਈ ਵੀ ਜੋਬ ਹੈਗੀ ਹੈ ਨਾ ਇੱਕ ਪਰਟੀਕੂਲਰ ਟਾਈਮ ਹੁੰਦਾ ਜਿਵੇਂ ਨਾਈਨ ਟੂ ਫਾਈਵ। ਜਿਹਨੂੰ ਬੋਲਦੇ ਨੀ ਹਨਾ। ਅਗਰ ਆਪਾ ਗੱਲ ਕਰੀਏ ਨਾ ਪ੍ਰਾਈਵੇਟ ਜੋਬ ਦੀ। ਉਹਦੇ ਲਈ ਸਾਨੂੰ ਮਤਲਬ ਕੁਆਲੀਫਿਕੇਸ਼ਨ ਮੈਟਰ ਕਰਦੀ ਹੈ ਉਹਦੇ ਲਈ ਪ੍ਰਾਈਵੇਟ ਜੋਬ ਲਈ ਅ ਆ ਅਲੱਗ ਐਜੂਕੇਸ਼ਨ ਮਤਲਬ ਸੇਮ ਹੁੰਦੀ ਹੈ। ਪ੍ਰਾਈਵੇਟ ਜੋਬ ਲਈ ਇਹ ਐ ਕਿ ਮੋਸਟਲੀ ਗ੍ਰੈਜੂਏਸ਼ਨ ਮਾਸਟਰਸ ਵਗੈਰਾ ਹੁੰਦੀ ਐ ਜਾ ਯੂ ਜੀ ਸੀ ਨੈਟ ਵਗੈਰਾ ਇਹ ਗੌਰਮੈਂਟ ਜੋਬ ਲਈ ਸਾਨੂੰ ਨਾ ਅਲਗ ਤੋਂ ਇੰਗਜ਼ਾਮ ਵਗੈਰਾ ਕਰੈਕ ਕਰਨੇ ਪੈਂਦੇ ਨੇ। ਅਗਰ ਤੁਸੀਂ ਸਿਵਲ ਸਰਵਿਸ ਜਾਣਾ ਤਾਂ ਯੂ ਪੀ ਐੱਸ ਸੀ ਵਗੈਰਾ ਕਰਨਾ ਪੈਂਦਾ ਹੈ ਨਾ ਐੱਚ ਐਸ ਐੱਸ ਸੀ ਕਰਨਾ ਪੈਂਦਾ। ਹਨਾ ਟੀਚਰ ਬੰਨਣ ਵਾਸਤੇ ਸੀ ਟਐਟ ਨੈੱਟ ਵਗੈਰਾ ਕੁਆਲੀਫਾਈ ਕਰਨਾ ਪੈਂਦਾ ਮੋਸਟਲੀ ਗ੍ਰੈਜੂਏਸ਼ਨ ਬੇਸ ਤੇ ਵੀ ਜਾ ਟਵੈਲਥ ਬੇਸ ਤੇ ਵੀ ਐਜ ਫਰੈਸ਼ਰ ਈਜ਼ਲੀ ਜੋਬ ਮਿਲ ਜਾਂਦਾ ਮਤਲਬ ਪ੍ਰਾਈਵੇਟ ਜੋਬ ਵਿੱਚ ਇਹ ਵੇ ਨਾ ਕਿ ਸੈਲਰੀ ਬਹੁਤ ਕੱਟ ਹੁੰਦੀ ਐ ਹੈਨਾ। ਬਸ ਐ ਵੇ ਕਿ ਟਾਈਮ ਜਾ ਦੇਣਾ ਪੈਂਦਾ ਸੈਲਰੀ ਘੱਟ ਹੁੰਦੀ ਐ ਟਰੈਵਲ ਡੇਲੀ ਕਰਨਾ ਪੈਂਦਾ ਵੇ ਹੈ ਨਾ। ਤੇ ਹਰ ਚੀਜ਼ ਦਾ ਮਤ ਮਤਲਬ ਹੁੰਦਾ ਵੇ ਜਾਦਾ ਕੰਮ ਹੁੰਦਾ ਹੈ ਸੈਲਰੀ ਕੱਟ ਐਜ਼ ਅ ਫਰੈਸ਼ਰ ਨੂੰ ਦਿੰਦੇ ਨੇ। ਜਦੋਂ ਐਕਸਪੀਰੀਅੰਸ ਹੋ ਜਾਂਦਾ ਤੇ ਉਹ ਉਹਨਾਂ ਦੀ ਸੈਲਰੀ ਵਧਾਉਂਦੇ ਨੇ। ਪ੍ਰਾਈਵੇਟ ਜੋਬ ਦਾ ਇਹ ਹੁੰਦਾ ਕਿ ਬੰਦਾ ਅਗਰ ਬਾਰ ਰਹ ਕੇ ਵੀ ਕਰੇਗਾ ਤਾਂ ਉਹਨੂੰ ਸਾਰਾ ਕੰਮ ਖੁਦ ਕਰਨਾ ਪਏਗਾ ਘਰ ਦਾ ਵੀ ਬਾਰ ਦਾ ਵੀ ਸਬਜ਼ੀ ਵੀ ਲੈ ਕੇ ਆ। ਹਰ ਚੀਜ਼ ਦਾ ਮਤਲਬ ਉਹਨੂੰ ਮੈਨੇਜ ਕਰਨਾ ਪੈਂਦਾ ਵੇ। ਗੌਰਮੈਂਟ ਜੋਬ ਦਾ ਇਹ ਹੁੰਦਾ ਹੈ ਨਾ ਕਿ ਮਤਲਬ ਉਹਦੇ ਲਈ ਕਾਫੀ ਮਿਹਨਤ ਹੁੰਦੀ ਹੈ ਕਪੀਟੀਸ਼ਨ ਬਹੁਤ ਮਤਲਬ ਆਸਾਨੀ ਨਾਲ ਕੁਛ ਵੀ ਨਹੀਂ ਹੁੰਦਾ ਅੱਜ ਦੇ ਟਾਈਮ ਤੇ ਹਨਾ।
ਗੌਰਰਮੈਂਟ ਜੋਬ ਲਈ ਕੀ ਹੁੰਦਾ ਜੇ ਕਿਸ ਤੋਂ ਪਹਿਲੇ ਤੁਹਾਨੂੰ ਨਾ ਮਤਲਬ ਇੱਕ ਉਹਦੇ ਇਗਜਾਮ ਵਗੈਰਾ ਫੋਮ ਆ ਦੇ ਨੇ ਉਹ ਪਹਿਲੇ ਫਿਲ ਕਰਨੇ ਪੈਂਦੇ ਅਗਰ ਤੁਸੀ ਆਰਮੀ ਚ ਜਾਣਾ ਉਹਦਾ ਅਲੱਗ ਫੋਮ ਹੈਗਾ ਉਹਦੇ ਅਲੱਗ ਟ੍ਰੇਨਿੰਗ ਵੀ ਹੁੰਦੀ ਐ ਅਗਰ ਤੁਸੀ ਡਿਫੈਂਸ ਚ ਜਾਣਾ ਉਹਦੀ ਅਲੱਗ ਟ੍ਰੇਨਿੰਗ ਹੁੰਦੀ ਹੈ ਅਗਰ ਤੁਸੀਂ ਕਿੱਥੇ ਰੇਲਵੇ ਚ ਜਾਣਾ ਉਹਦੀ ਅਲੱਗ ਟ੍ਰੇਨਿੰਗ ਹੁੰਦੀ ਹੈ ਅਗਰ ਤੁਸੀ ਪੁਲਿਸ ਇੱ ਜਾਣਾ ਉਹਦੀ ਅਲੱਗ ਟ੍ਰੇਨਿੰਗ ਹੁੰਦੀ ਉਹਦੇ ਅਲੱਗ ਇਗਜ਼ਾਮ ਹੁੰਦੇ ਨੇ ਪਹਿਲੇ ਤੇ। ਪਹਿਲੇ ਦੇ ਇਗਜ਼ਾਮ ਕਲੀਅਰ ਕਰਨੇ ਪੈਂਦੇ ਨੇ। ਠੀਕ ਹੈ ਅਗਰ ਤੁਹਾਡਾ ਇਗਜ਼ਾਮ ਕਲੀਅਰ ਹੋ ਜਾਂਦਾ ਫਸਟ ਅਟੈਂਪ ਠੀਕ ਏ ਨਹੀਂ ਹੁੰਦਾ ਸੈਕਿੰਡ ਅਟੈਂਪਟ ਕਰੋ ਥਰਡ ਕਰੋ ਫੋਰਥ ਕਰੋ ਕਈ ਲੋਕ ਇੱਕ ਦੋ ਤਿੰਨ ਇਚ ਹੀ ਹਾਰ ਮੰਨ ਜਾਂਦੇ ਨੇ ਬਟ ਕਈ ਐਸੇ ਲੋਕ ਹੁੰਦੇ ਨੇ ਜਿਹੜੇ ਲੱਗੇ ਰਹਿੰਦੇ ਨੇ। ਦਸ-ਦਸ ਸਾਲ ਵੀ ਲੋਕ ਗਵਰਮੈਂਟ ਜੋਬ ਲਈ ਤਿਆਰੀਆਂ ਕਰਦੇ ਨੇ ਇੰਡੀਆ ਦੇਖਿਆ ਜਾਵੇ ਤਾ ਤੁਸੀ ਵੀ ਦੇਖਿਆ ਹੋਣਾ ਤੁਹਾਡੇ ਫਰੈਂਡ ਸਰਕਲ ਵਿੱਚ ਕੋਈ ਨਾ ਕੋਈ ਐਸਾ ਜ਼ਰੂਰ ਹੋਏਗਾ ਜੋ ਗੌਰਮੈਂਟ ਜੋਬ ਦੀ ਤਿਆਰੀ ਕਰਦਾ ਹੋਣਾ।
ਬਿਲਕੁਲ-ਬਿਲਕੁਲ ਸਈ ਗੱਲ ਐ ਕੋਲ ਤੇ ਖੋ ਪਤਾ ਕਿ ਗੌਰਮੈਂਟ ਜੋਬ ਇੱਕ ਐ ਹੁੰਦਾ ਨਾ ਮੰਨ ਲਓ ਅਗਰ ਬੰਦੇ ਦੀ ਇੱਕ ਵਾਰ ਲੱਗ ਗਈ ਫਿਰ ਉਦਾ ਜੇੜਾ ਲਾਈਫ ਫੇਰ ਜੇੜੀ ਅਪਣੀ ਸੇਫ ਹੋ ਜਾਂਦੀ ਐ ਨਾ ਮਤਲਬ।
ਵਿਲਕੁਲ ਐ ਤੇ ਹੈ ਈ ਏ ਫੇਰ ਪੇਓਰਟੀ ਵੀ ਹੈਗੀ ਏ ਵਦੀਆ ਪੈ ਕੇਜ ਵੀ ਮਿਲ ਜਾਂਦਾ ਵੇ, ਸਾਲ ਦਾ ਗੌਰਮੈਂਟ ਜੋਬ ਚ ਐ ਵੇ ਕਿ ਮਤਲਬ ਮਤਲਬ ਪੰਜਾਹ, ਸੱਠ ਹਜ਼ਾਰ ਰੁਪਏ ਮੀਨੇ ਦੀ ਈਜ਼ਲੀ ਆਂਦੀ ਐ, ਅਗਰ ਤੁਸੀਂ ਕਾਂਟਰੈਕਟ ਬੇਸ ਹੋ ਤਾਂ ਪ ਚੀ, ਤੀਹ ਹਜ਼ਾਰ ਰੁਪਏ ਈਜ਼ਲੀ ਮਿਲ ਜਾਂਦੇ ਨੇ ਮਤਲਬ ਓਦੇ ਲਈ ਨਾ ਬੌਤ ਮੇਹਨਤ ਕਰਨੀ ਪੈਂਦੀ ਐਵੇਂ ਨਾ ਕਿ ਮਤਲਬ
ਮਤਲਬ ਕੋਇਲੇ ਚੋਂ ਹੀਰਾ ਡੂੰਡਣਾ ਓ ਹਿਸਾਬ ਹੁੰਦਾ ਗੌਰਮੈਂਟ ਜੋਬ ਦਾ ਨਾ ਹਰ ਕਿਸੇ ਨੂੰ ਨੀ ਮਿਲਦੀ ਐ ਫੁੱਲ ਕੋਂਪ ਕਿਸ਼ਨ ਬੌਤ ਜੈਦਾ ਜ਼ੀਰੋ ਪੋਂਈਟ ਜ਼ੀਰੋ ਪ੍ਰਸੈਂਟ ਰੇਸ਼ਾ ਹੋਂਦੀ ਏ ਗਰਮਟ ਜੋਬ ਦੀ, ਪੈਲੇ ਮਿਲ ਜਾਂਦੀਆਂ ਸੀ ਬਟ ਅੱਜ ਦੇ ਟੈਮ ਤੁਸੀਂ ਚੈੱਕ ਕਰੋ ਕਿ ਸੱਤਰ, ਪਚੱਤਰ ਕਰੋੜ ਤੇ ਯੂਥ ਈ ਹੈਗਾ ਵੇ ਇੰਡੀਆ ਚ। ਹੁਣ ਹਰ ਕਿਸੇ ਨੂੰ ਤੇ ਸਰਕਾਰੀ ਕਿਆ ਪ੍ਰਾਈਵੇਟ ਵੀ ਨਈ ਮਿਲਦੀ ਪਈ। ਬਹੁਤ ਕੋਂਪੀਟੀਸ਼ਨ ਏ। ਇਸ ਕਰਕੇ ਨਾ ਅੱਜ ਕੱਲ ਲੋਕ ਨਾ ਮਤਲਬ, ਸੋਸ਼ਲ ਮੀਡੀਆ ਤੇ ਨਾ ਬਹੁਤ ਗਰੋ ਕਰ ਰਏ। ਕੰਟੈਂਟ ਦੇ ਥਰੂ ਬੌਤ ਪੈਸਾ ਕਮਾ ਰਏ ਨੇ। ਇਹ ਚੀਜ਼ ਤੁਸੀਂ ਨੋਟ ਕੀਤੀ ਹੋਣੀ ਕਿ ਕਰੋਨਾ ਤੋਂ ਪੈਲੇ ਇੰਨਾ ਨਹੀਂ ਸੀ ਟਰੈਂਡ ਕਰੋਨਾ ਤੋਂ ਬਾਹਦ ਨਾ ਬੌਤ ਟਰੈਂਡ ਆਇਆ ਟਿਕਟੋਕ ਦਾ, ਇੰਸਟਾਗ੍ਰਾਮ, ਫੇਸਬੁੱਕ ਵਗੈਰਾ ਦਾ ਤੁਸੀਂ ਦੇਖ ਕਿੰਨੇ ਸਾਰੇ ਯੂਟਿਊਬਰਸ ਵਗੈਰਾ ਬਣੇ ਨੇ
ਕਿੰਨੇ ਲੋਕ ਮਤਲਬ ਕਿੰਨਾ ਮੋਨੇ ਟਾਈਜ ਹੋਨੇ ਸਟਾਰਟ ਹੋਏ ਨੇ ਉਨਾਂ ਦੇ ਅਕਾਊਂਟ ਪੈਲੇ ਤੇ ਚਲੋ ਹੀਰੋ ਹੀਰੋਇਨਸ ਦੇ ਹੀ ਹੁੰਦੇ ਸਨ ਹੈਨਾ, ਅੱਜ ਕੱਲ ਯੂਥ ਵੀ ਸੋਸ਼ਲ ਮੀਡੀਆ ਦੇ ਥਰੂ ਅਪਣੇ ਆਪ ਨੂੰ ਇੱਕ ਕੰਟੈਂਟ ਵਗੈਰਾ ਬਣਾ ਕੇ ਕੋਈ ਵੀ ਅਪਣੇ ਕੰਮ ਨੂੰ ਹੈਨਾ ਵਾਇਰਲ ਕਰਕੇ ਇੱਕ ਸੈਲੀਬ੍ਰਿਟੀ ਵਾਲੀ ਲਾਈਫ ਜੀ ਰਿਆ ਐ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਹੈ ਨਾ ਅਤੇ ਬਾਕੀ ਮੇਰੇ ਅਗਰ ਤੁਸੀਂ ਐਵੇ ਕਿ ਵਦੀਆ ਮਤਲਬ ਡਿਸੀਪਲੀਨ ਹੋ ਵਦੀਆ ਅਪਣੇ ਆਪ ਨੂੰ ਲੈ ਕੇ ਤੁਸੀਂ ਹੈਗੇ ਓ ਤਾਂ ਤੁਸੀਂ ਗੌਰਮੈਂਟ ਜੋਬ ਲਈ ਅਪਲਾਈ ਮਤਲਬ ਤਿਆਰੀਆਂ ਕਰ ਸਕਦੇ ਓ ਅਗਰ ਤੁਸੀਂ ਕਰ ਸਕਦੇ ਓ ਪੰਜ, ਦਸ ਸਾਲ ਤੇ ਵਦੀਆਂ ਤੁਸੀਂ ਕਰੋ। ਅਦਰਵਾਈਜ਼ ਪ੍ਰਾਈਵੇਟ ਵਿੱਚ ਕਰੋ ਕੋਈ ਦਿੱਕਤ ਨੀ ਐ। ਹਾਂ ਅਗਰ ਤੁਆਡੇ ਅੰਦਰ ਕੋਨਫੀਡੈਂਸ ਹੈਗਾ ਤਾਂ ਤੁਸੀਂ ਸੋਸ਼ਲ ਮੀਡੀਆ ਦੇ ਥਰੂ ਵੀ ਅਪਣਾ ਕੋਈ ਨਾ ਕੋਈ ਬਿਜਨਸ ਖੋਲ ਕੇ ਪੈਸਾ ਕਮਾ ਸਕਦੇ ਓ ਇਜ਼ਲੀ।
ਬਿਲਕੁਲ-ਬਿਲਕੁਲ ਅੱਜਕਲ ਤਾਂ ਸਭ ਕੁੱਛ ਹੋ ਰਿਆ ਨਾ ਸਟੋ ਸਟੋਟਲ ਮੀਡੀਆ ਤੇ ਮਤਲਬ ਮੰਨ ਲਓ ਹੁਣ ਕਿਸੇ ਦੀ ਮੰਨ ਲਓ ਕਿ ਕੱਪੜੇ ਦੀ ਕੱਪੜੇ ਦੁਕਾਨ ਐ ਅੱਜ ਕੱਲ ਕ ਬੰਦੇ ਅਪਣੇ ਕੱਪੜੇ ਮਤਲਬ ਕੋਈ ਵਦੀਆ-ਵਦੀਆ ਕੱਪੜੇ ਲਿਆਂਂਦੇ ਨੇ ਜੀ ਦੇਖੋ ਅੱਜ ਕੱਲ ਨਾ ਬਨਾ ਕੱਪੜੇ ਦਾ ਕਾਫੀ ਕਰੇੇਜ਼ ਹੋ ਗਿਆ ਮਨ ਲਓ ਨਵੇਂ-ਨਵੇਂ ਕੱਪੜੇ ਆ ਰਏ ਬ੍ਰੈਂਡ ਦੇ ਕੋਪੀਜ਼ ਆ ਰਈਆਂ ਕੋਈ ਨਵਾਂ ਨਵਾਂ ਆਰਟੀਕਲਸ ਆ ਰਿਆ, ਡਿਜ਼ਾਇਨਿੰਗ ਆ ਰਿਆ ਅੱਜ ਕੱਲ ਦੇਖੋ ਤੁਸੀਂ ਬੂਟ ਕਟੀ ਜੀੱਨਾ ਚੱਲ ਰਈਆਂ ਬੰਦੇ ਓ ਅੱਜ ਕੱਲ ਨਾ ਕੱਪੜੇ ਦੇ ਪਿੱਛੇ ਜੈਦਾ ਭੱਜ ਰਹੇ ਨੇ ਮੰਨ ਲਓ ਦੇਖੋ ਬੰਦਾ ਕਿਸੇ ਦੇ ਕੱਪੜੇ ਦੇ ਦਖੇਗਾ ਬਈ ਇਹ ਦੁਕਾਨ ਤੇ ਵਦੀਆਂ ਐ ਫੇਰ ਬੰਦਾ ਪਤਾ ਕੀ ਦੁਕਾਨ ਤੇ ਦੇਖੋ ਜਾ ਸਕ ਦਾ ਤੇ ਅਪਣਾ ਸੋਸ਼ਲ ਮੀਡੀਆ ਦੇ ਵਗੈਰਾ ਕਿਸੀ ਵੀ ਅਪਣਾ ਸੋਸ਼ਲ ਮੀਡੀਆ ਦੇ ਪੇਜ ਵਗੈਰਾ ਓਪਨ ਕਰੇਗਾ ਦੇਖੋ ਅੱਜ-ਕੱਲ ਹਰ ਚੀਜ਼ ਅਪਣਾ ਓਨਲਾਈਨ ਹੋਗੀ ਮੰਨ ਲਓ ਕਿਸੇ ਨੇ ਦੁਕਾਨ ਤੇ ਵੀ ਜਾਣਾ ਨਾ ਬੰਦਾ ਚਾਹੇ ਉਨੂੰ ਅਪਣਾ ਨਾ ਅੱਜ-ਕੱਲ ਸੋਸ਼ਲ ਮੀਡੀਆ ਦੇ ਥਰੂ ਵੀ ਅਪਣਾ ਸ਼ੋਪਿੰਗ ਕਰ ਸਕਦਾ ਐ ਅਪਣਾ ਓ ਪੇਜ ਖੋਲਿਆ ਉਹਦਾ ਕੰਟੈਂਟ ਆਲਾ ਔਰ ਤੇ ਆਪਣਾ ਪੋਸਟ ਵਗੈਰਾ ਦੇਖੀ ਜਿਹੜੀ ਸ਼ਰਟ ਵਗੈਰਾ।
ਬਿਲਕੁਲ ਉਈਓ ਰੀ ਅ ਅਰ ਉਈਓ ਫੋਟੋ ਉ ਨੂੰ ਉਹਦੇ ਮੈਸੇਜ ਸ਼ੇਅਰ ਕਰ ਦਿੱਤ ਤੀ ਹੋਈਓ ਔਡਰ ਕਰਵਾ ਲੈਂਦੇ ਨੇ ਟਰੈਕਿੰਗ ਵਗੈਰਾ ਸਭ ਕੁਛ ਦੇ ਅਗਰ ਪੇਜ ਜੈਨੁਅਨ ਹੈਗਾ ਤੇ।
ਜੈਨਮਨ ਵਾਲੇ, ਫਰੋਡ ਵੀ ਬੋਅਤ ਕਰਦੇ ਨੇ ਨਾ ਲੋਕ ਅੱਜ-ਕੱਲ, ਬੰਦਾ ਔਡਰ ਕਰ ਦਿੰਦੇ ਨੇ, ਕਈ ਲੋਕ ਪੇਮੈਂਟ ਵੀ ਕਰ ਦਿੰਦੇ ਉਹਨਾਂ ਦਾ ਔਡਰ ਨੀ ਆਂਦਾ। ਤੇ ਇਹ ਚੀਜ਼ ਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਐ ਕਿ ਸਹੀ ਪੇਜ ਏ ਕਈ ਵਾਰ ਇਹ ਵੀ ਹੁੰਦਾ ਪਹਿਲੇ ਐ ਹੁੰਦਾ ਸੀ, ਓਨਲਾਈਨ ਮੰਗਵਾਇਆ ਕੁਛ ਕਈਆਂ ਲੋਕਾਂ ਨੂੰ ਮੈਂ ਵੇਖੀਏ ਨਾ ਮਤਲਬ ਫੋਨ ਮੰਗਵਾਂਦੇ ਨੇ ਉਹਨਾਂ ਨੂੰ ਪੱਥਰ ਦੇ ਡੇ ਪਾ ਕੇ ਕਈ ਐਸੇ ਸਕੈਮਸ ਵੀ ਹੋਏ ਨੇ, ਤੇ ਜੈਨੁਅਨ ਚੀਜ਼ਾਂ ਜ ਜੈਨੁਅਨ ਜਿਹੜੇ ਪੇਜਿਸ ਵਗੈਰਾ ਹੈਗੇ ਨੇ ਜਿਨ੍ਹਾਂ ਤੋਂ ਹੋਰ ਲੋਕਾਂ ਨੇ ਦੇਖ ਏ ਨੇ ਉਹਨਾਂ ਦੇ ਰਿਵਿਊਜ਼ ਚੈੱਕ ਕਰੋ ਤਾਂ ਹੀ ਕਰੋ ਔਨਲਾਈਨ ਸ਼ੋਪਿੰਗ ਮੈਂ ਤਾਂ ਇਹੀ ਕਹਿਨੀ ਆ। ਔਰ ਅੱਜ ਦੇ ਟਾਈਮ ਤੇ ਤਾਂ ਸਾਰੇ ਈ ਸਿਆਣੇ ਹੈਗੇ ਨੇ। ਸਾਰੇ ਸੋਸ਼ਲ ਮੀਡੀਆ ਚਲਾ ਰੇ ਬੇਸ਼ੱਕ ਇੱਕ ਪੰਜ ਸਾਲ ਦਾ ਹੀ ਬੱਚਾ ਕਿਉਂ ਨਾ ਹੋਵੇ। ਬਟ ਸਟਾਰਟਿੰਗ ਨਾ ਕੀ ਏ ਨਾ ਕਿ ਸਾਰੇ ਜੋ ਮਤਲਬ ਜੀਰੋ ਤੇ ਹੀ ਕਰਦੇ ਨੇ ਪ੍ਰਾਈਵੇਟ ਜੋਬ ਕਰਦੇ-ਕਰਦੇ ਵੀ ਤੁਸੀਂ ਗੌਰਮੈਂਟ ਜੋਬ ਲਈ ਤਿਆਰੀ ਕਰ ਸਕਦੇ ਓ ਬਹੁਤ ਸਾਰੇ ਸਟੂਡੈਂਟਸ ਵੀ ਆਪਣਾ ਪੜ੍ਹਾਈ ਦੇ ਨਾਲ ਜੋਬ ਵੀ ਕਰਦੇ ਨੇ ਉਹ ਸਾਈਡ ਬਾਏ ਸਾਈਡ ਕੋਈ ਨਾ ਕੋਈ ਐਗਜ਼ਾਮ ਦੀ ਤਿਆਰੀ ਵੀ ਕਰ ਦੇ ਨੇ ਉਹਨਾਂ ਦੀ ਲਾਈਫ ਵਿੱਚ ਇਹ ਈ ਹੈਗਾ ਵੇ, ਕਿ ਕੁਛ ਕਰਨਾ ਵੀ ਲਾਈਫ ਵਿੱਚ।
ਹਾਂਜੀ-ਹਾਂਜੀ, ਬਿਲਕੁਲ ਪਤਾ ਕੀ ਤੁਸੀਂ ਦੱਸੋ ਮਤਲਬ ਆਪਣਾ ਤੁਹਾਨੂੰ ਕਿਹੜੀ ਵਧੀਆ ਲੱਗੀ ਜੋਬ, ਗੋਰਮੈਂਟ ਜੋਬ ਜਾਂ ਪ੍ਰਾਈਵੇਟ ਜੋਬ? ਮਤਲਬ ਆਪਣਾ ਮੰਨ ਲਓ ਕੋਈ ਤੁਹਾਡਾ ਬਿਜਨਸ ਵਗੈਰਾ ਇੰਟਰਸਟ ਹੈਗਾ। ਕਿਸ ਚੀਜ਼ ਚ ਮਤਲਬ ਤੁਹਾਡਾ ਇੰਟਰਸਟ ਅ ਮੰਨ ਲਓ ਤੁਸੀਂ ਕੋਈ ਜੋਬ ਵਗੈਰਾ ਕਰਨੀ ਐ। ਤੁਸੀਂ ਕੀ ਪ੍ਰੈਫਰ ਕਰੋਗੇ ਦੂਜੇ ਨੂੰ?
ਹਾਂ, ਮੈਂ ਤੇ ਜੋਬ ਈ ਕਰਦੀ ਆ ਨਾ।
ਅੱਛਾ, ਤੁਸੀਂ ਕਿਹੜੀ ਜੋਬ ਕਰਦੇ ਓ?
ਹਾਂਜੀ, ਮੈਂ ਮਾਰਕੀਟਿੰਗ ਦੀ।
ਅੱਛਾ, ਔਨਲਾਈਨ ਮਾਰਕੀਟਿੰਗ।
ਹਾਂਜੀ ਓਨਲਾਈਨ ਈ ਕਰਦੀ ਆ, ਵਰਕ ਫਰੋਮ ਹੋਮ।
ਹਾਂਜੀ-ਹਾਂਜੀ ਮਤਲਬ ਆ ਵੀ ਸਈ ਆ ਮਤਲਬ ਹੈ ਨਾ ਅੱਜ-ਕਲ ਮਤਲਬ ਕੁੜੀਆਂ ਵਸਤੇ ਵਮ ਤੇ ਅੱਜ-ਕੱਲ੍ਹ ਓਨਲਾਈਨ ਮਾਰਕੀਟਿੰਗ ਮਤਲਬ ਘਰ ਬੈਠੇ ਬੰਦਾ ਅਰਨ ਕਰ ਸਕਦਾ ਏ। ਕਿਸੀ ਤੇ ਡਿਪੈਂਡ ਨੀ ਹੋਣਾ ਪੈਂਦਾ ਨਾ ਫਿਰ ਉਹਨਾ ਨੂੰ, ਹਾਂਜੀ।
ਬਟ ਕਈ ਐਸੀ ਹੈਗੀਆਂ ਜਿਹਨਾਂ ਦਾ ਵਰਕ ਫਰੋਮ ਹੋਮ ਨਈ ਹੁੰਦਾ ਹਾਂ।
ਹਾਂਜੀ-ਹਾਂਜੀ‌। ਬਿਲਕੁਲ ਅੱਜ ਮਤਲਬ ਵਰਕ ਫਰੋਮ ਹੋਮ ਚੱਲਦਾ ਵੀ ਮਤਲਬ ਕ ਮਤਲਬ ਅੱਜ-ਕੱਲ੍ਹ ਜੀ ਮਤਲਬ ਵਿੱਚ ਵੀ ਫਰੋਡ ਵਗੈਰਾ ਈ ਹੁੰਦੇ ਨੇ।
ਨਈ ਹਰ ਚੀਜ਼ ਦੇਖੋ ਹੁਣ ਫਰੋਡ ਵੀ ਹੁੰਦਾ, ਲੀਗਲ ਵੀ ਹੁੰਦਾ, ਇਲੀਗਲ ਵੀ ਹੁੰਦਾ। ਸਾਡੇ ਤੇ ਡਿਪੈਂਡ ਕਰਦਾ ਵੇ ਕਿਉਂਕਿ ਅੱਜ-ਕੱਲ ਤਾਂ ਤੁਹਾਨੂੰ ਪਤਾ ਈ ਏ ਪਾਗਲ ਤੇ ਕਿਸੇ ਦਾ ਨੀ ਬਣਾ ਸਕਦੇ ਹੈਨਾ।
ਤੇ ਆਪਣੇ ਦਿਮਾਗ ਤੇ ਜਿਹੜੀ ਤੁਹਾਨੂੰ ਚੀਜ਼ ਵਧੀਆ ਲੱਗ ਰਹੀ ਏ‌। ਤੇ ਤੁਸੀਂ ਕਰੋ, ਨਹੀਂ ਵਧੀਆ ਲੱਗ ਰਹੀ ਸੇਫ ਨਹੀਂ ਲੱਗ ਰਈ, ਜਦੋਂ ਤੁਸੀਂ ਛੋੜ ਦੋ ਕੋਈ ਜਬਰਦਸਤੀ ਤੇ ਕੋਈ ਹੈ ਹੀ ਨਹੀਂ ਅੱਜ ਦੇ ਟਾਈਮ ਤੇ। ਕਿਉਂਕਿ ਦੁਨੀਆਂ ਹੀ ਬਹੁਤ ਏ ਹਰ ਕਿਸੇ ਨੂੰ ਕੰਮ ਦੀ ਜ਼ਰੂਰਤ ਹੈਗੀ ਇਹ ਨਾਲ ਹੈਨਾ
ਬਿਲਕੁਲ-ਬਿਲਕੁਲ, ਅੱਜ ਕੱਲ ਤਾਂ ਮੰਨ ਲਓ ਕੰਮ ਵੀ ਨਾ
ਮਾਇੰਡ ਸੈਟ ਤੋਂ ਸੋਚੋ ਕਿ ਕਿਆ ਇਹ ਚੀਜ਼ ਮੇਰੇ ਲਈ ਸਹੀ ਏ, ਜੋ ਤੁਸੀਂ ਦੇਖ
ਹਾਂਜੀ-ਹਾਂਜੀ, ਚਲੋ ਜੀ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਸਤਿ ਸ੍ਰੀ ਅਕਾਲ ਜੀ।
ਬਾਕੀ ਠੀਕ ਐ ਜੀ, ਸਤਿ ਸ਼੍ਰੀ ਅਕਾਲ।